ਹੈ
ਹੈਲੋ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
ਹੋਰ ਸੁਣਾਓ ਕੀ ਹਾਲ ਚਾਲ
ਬਸ ਵਧੀਆ ਅਸੀ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ
ਬਸ ਬਸ ਮੇਰੇ ਵੀ ਵਧੀਆ ਹੋਰ ਘਰ ਬਾਹਰ ਸਭ ਵਧੀਆ
ਹਾਂਜੀ ਹਾਂਜੀ ਘਰ ਵਧੀਆ ਸਭ
ਅੱਛਾ
ਹਾਂ ਹਾਂਜੀ ਹਾਂਜੀ ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਗਰਮੀਆਂ ਦਾ ਟਾਈਮ ਏ, ਮੈਂ ਕਿਹਾ ਚੱਲ ਛਾਤ ਤੇ ਜਾ ਕੇ, ਕੇ ਥੋੜ੍ਹੀ ਵੋਕ ਕਰ
ਅੱਛਾ, ਹਾਂ ਇਸ ਟਾਈਮ ਤੇ ਸ਼ਾਮ ਦੇ ਟਾਈਮ ਤੇ ਸਾਰੇ ਵੋਕ ਹੀ ਕਰ ਰਹੇ ਹੁੰਦੇ ਨੇ ਅਸੀਂ ਵੀ ਇਸ ਟਾਈਮ ਛੱਤ ਤੇ ਹੀ ਹੁੰਨੇ ਆਂ
ਹਾਂ ਬਸ ਉਹੀ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਵੋਕ ਕਰ ਲਾਂ, ਵੋਕ ਹੀ ਕਰ ਰਹੀ ਸੀ
ਅੱਛਾ ਅੱਛਾ ਠੀਕ ਹੈ ਠੀਕ ਹੈ ਵਧੀਆ ਹੋਰ ਰੋਟੀ ਖਾ ਲਈ
ਅ ਰੋਟੀ ਨਹੀਂ ਹਜੇ ਕਿਥੇ ਖਾਧੀ ਹੈ ਰੋਟੀ, ਰੋਟੀ ਦਾ ਤੇ ਅਜੇ ਟਾਈਮ ਹੀ ਨਹੀਂ ਹੈਗਾ
ਹਾਂਜੀ
ਰੋਟੀ ਨੀ ਖਾਧੀ, ਰੋਟੀ ਦਾ ਅਜੇ ਟਾਈਮ ਹੀ ਨਹੀਂ ਹੈਗਾ
ਅੱਛਾ ਅੱਛਾ ਹਾਂ ਉਹ ਤੇ ਹੈ ਤੁਹਾਡੇ ਵੈਸੇ ਵੀ ਲੇਟ ਹੀ ਖਾਂਦੇ ਨੇ ਰੋਟੀ
ਹਾਂ ਸਾਡੇ ਉੱਥੇ ਘਰ ਤੇ ਲੇਟ ਹੀ ਖਾਂਦੇ ਨੇ ਸਭ ਰੋਟੀ
ਪਰ ਹਾਂ, ਸਾਡੇ ਜਲਦੀ ਖਾ ਲੈਂਦੇ ਨੇ
ਅੱਛਾ ਤੁਹਾਡੇ ਜਲਦੀ ਖਾ ਲੈਂਦੇ ਨੇ ਚਲੋ ਇਹ ਵੀ ਰੋਟੀ ਜਲਦੀ ਖਾਣਾ ਤੇ ਅੱਛੀ ਆਦਤ ਹੁੰਦੀ ਹੈ, ਰੋਟੀ ਤੇ ਜਲਦੀ ਹੀ ਖਾਣੀ ਚਾਹੀਦੀ ਹੈ
ਹਾਂਜੀ ਹਾਂਜੀ ਹੋਰ ਕੀ ਬਣਾਇਆ ਤੁਸੀਂ
ਆਜ ਮੈਂ ਬਣਾਈ ਸੀ ਮੂੰਗੀ ਧੋਤੀ ਦਾਲ ਮੈਂ ਬਣਾਈ ਸੀ ਮੂੰਗੀ ਹਾਂ ਮੈਂ ਬਣਾਈ ਸੀ ਮੂੰਗੀ ਧੋਤੀ ਦਾਲ ਨਾਲ ਨਾਲ ਬਣਾਈ, ਅੱਛਾ ਤੁਸੀਂ ਫਿਰ ਕਾਦੀ ਕੜੀ ਚੌਲ ਕਿੱਦਾਂ ਬਣਾਏ ਸੀ
ਕੜੀ ਚੌਲ ਜਿਵੇਂ ਬਣਦੇ ਨੇ, ਉਵੇਂ ਬਣਾਏ ਸੀ
ਅੱਛਾ ਮਤਲਬ ਫਿਰ ਵੀ ਰੈਸਪੀ ਦੱਸੋ ਕਿਵੇਂ ਬਣਾਏ ਸੀ
ਹਮ
ਬਹੁ ਬੜ ਬ ਪ ਅੱਛਾ ਅੱਛਾ ਤੁਸੀਂ ਕਦੇ ਢੋਕਲਾ ਬਣਾਇਆ ਹਾਂ ਅਰੇ ਚਲੋ ਇਹ ਸਭ ਛੋੜੋ ਰੈਸਪੀ ਮੈਂ ਅਗਰ ਪੁੱਛ ਰਹੀ ਹਾਂ, ਮੈਂ ਉਦੋਂ ਤੁਹਾਡੇ ਘਰ ਆਈ ਸੀ ਤੁਸੀਂ ਚਿੱਲੀ ਚਿੱਕਨ ਬੜਾ ਸਵਾਦ ਬਣਾਇਆ ਸੀ।
ਹਾਂ ਚਿੱਕਨ ਤੇ ਮੈਂ ਬਣਾਂਦੀ ਰੈਂਦੀ ਆਂ ਆਉ।
ਹਾਂ ਨਈ ਤੁਸੀਂ ਮੈਨੂੰ ਦੱਸੋ ਤੁਸੀਂ ਕਿਵੇਂ ਬਣਾਏ ਸੀ ਇਹ ਚਿੱਲੀ ਚਿੱਕਨ
ਅਹ ਚਿੱਲੀ ਚਿੱਕਨ ਕੁੱਛ ਨਈ ਪੈਲਾਂ ਮੈਂ ਚਿੱਕਨ ਨੂੰ ਫਰਾਈ ਕੀਤਾ ਸੀ। ਹਾਂ ਡੀਪ ਫਰਾਈ ਕਰ ਲੈਂਣੀ ਆਂ ਪੈਲਾਂ ਮੈਂ ਚਿੱਕਨ ਨੂੰ ਨਾ ਉਹਦੇ ਪੀਸੀਸ ਕਰਕੇ ਨਾ। ਪੈਲਾਂ ਉਹਨੂੰ ਫਰਾਈ ਕਰ ਲੈਂਣੀ ਆਂ। ਔਰ ਫਿਰ ਜਿਵੇਂ ਅਸੀਂ ਚਿੱਲੀ ਪਟੈਟੋ ਨੂੰ ਨਈ ਤੜਕ
ਹੂੰ
ਹਾਂ ਬਸ ਉਵੇਂ ਚਿੱਲੀ ਪਟੈਟੋ ਵੱਕਣ ਤੜਕਾ ਲਗਾ ਲੈਂਣੀ ਆਂ।
ਅੱਛਾ-ਅੱਛਾ ਸੋਸਿਸ ਔਰ ਮੈਗੀ ਮਸਾਲਾ ਵਗੈਰਾ ਪਾ ਕੇ
ਹਾਂਜੀ
ਹਾਂ ਮੈਂ ਜਦੋਂ ਬਣਾਏ ਸੀ ਨਾ ਮੈਂ ਜਿਵੇਂ ਜਦੋਂ ਅ ਚਿੱਲੀ ਚਿੱਕਨ ਬਣਾਇਆ ਸੀ ਮੈਂ ਕੀ ਕੀਤਾ ਸੀ ਮੈਂ ਉਹਨੂੰ ਡੀਪ ਫਰਾਈ ਨਈ ਕੀਤਾ।
ਹਾ ਸ਼ੈਲੋ ਫਰਾਈ ਕੀਤਾ।
ਹਾਂ ਸ਼ੈਲੋ ਫਰਾਈ ਕੀਤਾ ਸੀ ਤੇ ਓ- ਓ ਨਾ ਬੋਤ ਜਾਦਾ ਐਵੇਂ ਲੱਗ ਰਿਆ ਸੀ। ਤੇ ਮੈਂ ਹੁਣ ਅਗਲੀ ਵਾਰ ਤੋਂ ਨਾ ਉਹਨੂੰ ਡੀਪ ਫਰਾਈ ਕਰਕੇ ਬਣਾਵਾਂਗੀ।
ਹਾਂ ਮੈਂ ਵੈਸੇ ਮੈਂ ਆ ਜਾਦਾਤਰ ਸ਼ੈਲੋ ਫਰਾਈ ਕਰਨੀ ਆ ਕਿਉਂਕਿ ਫਿਰ ਔਇਲੀ ਹੀ ਜਾਦਾ ਅੱਛਾ ਨਈ ਹੁੰਦਾ ਨਾ ਹਾਂ।
ਤਾਂ ਕੀਤਾ ਸੀਗਾ ਮੈਂ ਅਹ ਮੈਂ ਸ਼ੈਲੋ ਫਰਾਈ ਤਾਂ ਕੀਤ ਕੀਤਾ ਸੀਗਾ ਮੈਂ ਸੋਚੀ ਕਿ ਅਹ ਜਿਵੇਂ ਕੀ
ਮੈਂ ਕਿਆ ਕਿ ਇੰਨਾ ਓਇਲੀ ਖਾਣਾ ਨਈ ਚਾਹੀਦਾ ਅ ਹੇਅਰ। ਹੈਲਥ ਵਾਸਤੇ ਅੱਛਾ ਨਈ ਹੁੰਦਾ ਨਾਲੇ ਸਾਡੇ ਘਰ ਨਾ ਇੰਨਾ ਉਇਲੀ ਖਾਂਦੇ ਨਈ
ਅੱਛਾ-ਅੱਛਾ ਹਾਂ ਮੈਂ ਵੀ ਤਾਂ ਹੀ ਸੈਲੋ ਫਰਾਈ ਕਰ ਲਿਆ ਸੀ। ਕਿ ਚੱਲ ਬਟਰ ਚ' ਈ ਨਾ ਮੈਂ ਸੈਲੋ ਫਰਾਈ ਕਰ ਲੈ ਸੀ ਸਾਰਾ ਬਟਰ 'ਚ ਹੀ ਬਣਾਣੀ ਆਂ ਮੈਂ
ਅੱਛਾ-ਅੱਛਾ ਬਟਰ 'ਚ ਬਣਾਂਦੇ ਓ ਹਾਂ ਮੈਂ ਵੀ ਅਮੂਲ ਦੇ ਬ ਰ'ਚ ਨਾ ਸਾਰਾ ਸੈਲੂ ਫਰਾਈ ਕਰ ਲਿਆ ਸੀ।
ਹਾਂ ਮੈਂ ਵੀ ਸਾਰਾ ਸ਼ੈਲੋ ਫਰਾਈ ਕਰ ਲੈਣੀ ਹਾਂ ਪੈਲੇ ਅਮੂਲ ਦੇ ਬਟਰ 'ਚ ਈ। ਫਿਰ ਉਹਨੂੰ ਫਿਰ ਤੜਕਾ ਲਗਾ ਲੈਂਣੀ ਆਂ ਗਾਰਲਿਕ ਵਗੈਰਾ ਪਾ ਕੇ ਨਾ। ਸਬਜ਼ੀਆਂ ਪਾ ਕੇ ਸੋਸਿਸ ਪਾ ਕੇ ਹਾਂਜੀ।
ਵਧੀਆ ਕਰ ਦਿਓ ਮੈਂ ਹੁਣ ਬਣਾਵਾਂਗੀ ਮੈਂ ਥੋੜਾ ਡੀਪ ਫਰਾਈ ਕਰਕੇ ਬਣਾਵਾਂਗੀ। ਹੁਣ ਮਤਲਬ ਇਹਨਾ ਵੀ ਓ ਨੀ ਕਰਾਂਗੀ ਥੋੜਾ ਆਇਲ ਠੀਕ ਠਾਕ ਮਤਲਬ ਕਰਕੇ ਫੇਰ ਬਣਾਵਾਂਗੀ।
ਅੱਛਾ ਬਣ ਜਾਂ ਜਿਵੇਂ ਮਰਜ਼ੀ ਬਣਾ ਲਓ ਅੱਛਾ ਬਣ ਜਾਂਦਾ ਏ।
ਹਾਂ ਸਵਾਦ ਲੱਗਦਾ ਹੈ ਓ ਤੇ
ਹਾਂ ਪਰ ਲਾਸਟ ਹੀ ਸਸ ਮੈਂ ਸੀਟਸ ਜ਼ਰੂਰ ਪਾਣਾ।
ਹਾਂ ਬਿਲਕੁਲ ਪਾਵਾਂਗੀ ਔਰ ਚਿਕਨ ਟਿੱਕਾ ਕੀ ਸਵਾਦ ਲੱਗਦਾ ਏ।
ਹਾਂ ਓ ਤੇ ਲੱਗਦਾ ਈ ਵਧੀਆ ਏ।
ਹ ਓ ਵੀ ਸਵਾਦ ਲੱਗਦਾ ਏ।
ਹਾਂ ਹੋਰ ਤੁਹਾਡੀ ਸਟੱਡੀ ਠੀਕ ਚੱਲ ਰਈ ਏ।
ਹਾਂ-ਹਾਂ ਸਟੱਡੀਜ਼ ਤੇ ਠੀਕ ਚੱਲ ਰਈ ਏ। ਬਸ ਇਹ ਹੀ ਮੈਂ ਨਾ ਸਰੀਰ 'ਚ ਬੋਤ ਦਰਦਾਂ ਦੁਰਦਾਂ ਰੈਂਦੀਆਂ ਸੀ ਤੇ ਉਸ ਕਰਕੇ ਪ੍ਰੋਟੀਨ ਡਾਇਟ ਸ਼ੁਰੂ ਕੀਤੀ ਤਾਂ ਈ ਤੇ ਮੈਂ ਤੁਹਾਡੇ ਕੋਲ ਪੁੱਛ ਰੀ ਆ।
ਅੱਛਾ-ਅੱਛਾ ਹਾਂ।
ਹਾਂ-ਹਾਂ ਮੈਂ ਜਿਮ ਜਾਨੀ ਆਂ ਤਾਂ ਈ ਤੇ ਮੈਂ ਤੁਹਾਨੂੰ ਐ ਸਭ ਪੁੱਛ ਰੀ ਆਂ ਜਿਵੇਂ ਕਿ ਐ ਢੋਕਲਾ ਹੋ ਗਿਆ ਔਰ
ਅੱਛਾ, ਅਛ
ਹਾਂ।
ਅੱਛਾ-ਅੱਛਾ, ਹਾਂ ਮੈਂ ਵੀ ਯੋਗਾ ਚਲੇ ਜਾਂਨੀ ਆਂ।
ਅੱਛਾ-ਅੱਛਾ ਮੈਂ ਤੇ ਬਸ ਨਾ ਸਰੀਰ ਬੋਤ ਦਰਦ ਲੱਤਾਂ ਬੋਤ ਦਰਦ ਹੋਨ ਲੱਗ ਗਈਆਂ ਸੀ।
ਹਾਂ ਮੇਰੀ ਵੀ ਬੋਤ ਹਾਂ। ਹਾਂ ਮੈਂ ਵੀ ਫੇਰ ਯੋਗਾ ਚਲੇ ਜਾਂਨੀ ਆਂ ਹੋਰ ਮੈਂ ਐਕਸਰਸਾਈਜ਼ ਕਰ ਲੈਂਨੀ ਆਂ ਘਰ।
ਹਾਂ ਤੇ ਬਸ ਫੇਰ ਓਹੀ ਨਾ ਕੀ ਕਹਿੰਦੇ ਆ ਯੋਗ ਜਿੰਮ ਜਾਈਦਾ ਹੁੰਦਾ ਐ। ਤੇ ਓਸ ਹਿਸਾਬ ਨਾਲ ਈ ਪ੍ਰੋਟੀਨ ਪ੍ਰੋਟੀਨ ਇਨਟੇਕ ਕਰਨਾ ਹੁੰਦਾ ਏ।
ਹੋਰ ਘਰ ਸਭ ਠੀਕ ਨੇ ਤੁਹਾਡੇ?
ਹਾਂ ਹਾਂ ਘਰ ਤੇ ਸਭ ਵਧੀਆ ਏ, ਮੈਂ ਜੋ ਖਾਂਦੀ ਪੀਂਦੀ ਆ ਓਈ ਓਨਾਂ ਨੂੰ ਖ਼ਵਾਉਂਦੀ ਰਹਿੰਦੀ ਆਂ।
ਹਾਂ ਇਹ ਤੇ ਹੈ ਈ ਏ ਫੇਰ ਅਲੱਗ-ਅਲੱਗ ਚੀਜ਼ਾਂ ਥੋੜ੍ਹੀ ਬਨਾਨੀ ਏ ਹੁਨ ਜੋ ਅਸੀਂ ਖਾਵਾਂਗੇ ਓਈ ਦਵਾਂਗੇ।
ਹਾਂ ਨਾਲੇ ਮੈਂ ਭੈੜੀਆਂ ਥੋੜ੍ਹੀ ਹੈਲਦੀ ਚੀਜ਼ਾਂ ਈ ਖਾ ਰੀ ਆਂ ਤੇ ਹੈਲਥ ਨਾਲ ਅੱਛੀ ਚੀਜ਼ਾਂ ਹੋਗੀਆਂ ਹੈਲਥ ਚੀਜ਼ਾਂ ਈ ਖਾ ਰੀ ਆਂ।
ਹਾਂ। ਓ ਤੇ ਹੈ ਈ ਏ ਫੇਰ ਹੈਲਦੀ ਖਾਨ ਨਾਲ ਫਿਰ
ਹਾਂ ਬਿਲ ਬਿਲਕੁਲ ਸਈ।
ਹੈਲਥ ਵੀ ਤੇ ਅੱਛੀ ਹੋ ਜਾਂਦੀ ਏ।
ਹਾਂ ਹੈਲਥ ਸਈ ਰਹੇਗੀ ਤੇ ਸਭ ਕੁਛ ਠੀਕ ਰਹੇਗਾ ਵਰਨਾ ਤੇ ਦਵਾਈ ਯਾਂ ਬਿਮਾਰੀਆਂ ਦਾ
ਏਕ ਤੇ ਬੱਚੇਆਂ ਨੇ ਹਾਂ ਏਕ ਤੇ ਬੱਚੇਆਂ ਨੇ ਬੜਾ ਰੌਲਾ ਪਾਇਆ ਹੋਇਆ ਛੁੱਟੀਆਂ ਪਈਆਂ ਹੋਈਆਂ ਸਾਰਾ ਟਾਈਮ- ਏਧਰ ਉਧਰ, ਏਧਰ ਉਧਰ ਭਜਦੇ ਰਹਿੰਦੇ ਨੇ ਪਰੇਸ਼ਾਨ ਈ ਕਰਦੇ ਰਹਿੰਦੇ ਨੇ।
ਹਾਂ ਉੱਪਰੋਂ ਦੀ ਅਹ ਕੀ ਕਹਿੰਦੇ ਨੇ? ਅ ਏਨਾਂ ਨੂੰ ਖਾਨ ਨੂੰ ਕਦੀ ਕੁੱਛ ਚਾਹੀਦਾ ਜੇ ਕਦੀ ਕੁਛ ਚਾਹੀਦਾ ਤੇ ਕਦੀ ਏਨਾਂ ਨੂੰ ਪਾਨੀ ਚਾਈਦਾ ਤੇ ਕਈ ਏਨਾਂ ਨੂੰ ਠੰਡੇ ਚਾਈਦੇ ਇੱਕ ਏਨਾਂ ਦੇ ਕਲੇਜੇ ਨੂੰ ਠੰਢ ਨੀ ਪੈਂਦੀ ਸਾਰਾ ਦਿਨ ਮੇਰੀ ਵੱਡੀ ਵਾਲੀ ਧੀ ਤੇ ਖੰਡ ਹੀ ਘੋਲਦੀ ਰਹਿੰਦੀ ਕਦੀ ਓਦੇ ਅੰਦਰ ਸ਼ੇਕ ਬਨਾਏਗੀ ਜੇ। ਕਦੀ ਰੂਹਅਫਜਾ ਪਾਏਗੀ, ਕਦੀ ਨੀਂਬੂ ਮੈਂ ਜਦੋਂ ਓਨੂੰ ਵੇਖਣੀ ਆ ਪਾਨੀ 'ਚ ਖੰਡ ਹੀ ਘੋਲਦੀ ਹੁੰਦੀ ਏ।
ਅੱਛਾ, ਹਾਂ ਫੇਰ ਬਚ ਫੇਰ ਬੱਚੇ ਘਰ ਹੋਨ ਏਈ ਸਭ ਕਰਨਾ ਫੇਰ ਕਜਨਸ ਵਗੈਰਾ ਆਏ ਹੋਏ ਨੇ ਤੇ ਓਨਾਂ ਨਾਲ ਹੋਰ ਰਲ ਮਿਲ ਜਾਂਦੇ ਨੇ।
ਹਾਂ। ਬਸ ਐਈ ਏ, ਅਹ ਫੇਰ ਬਾਦ ਚੋਂ ਮੈਂ ਕਹਾਂਗੀ ਨਾ ਮਤਲਬ ਇੰਨਾ ਮਿੱਠਾ ਠੀਕ ਨੀ ਹੁੰਦਾ। ਨਈ ਮੰਮਾ ਐ ਪੀ ਕੇ ਸਾਨੂੰ ਠੰਢ ਪੈ ਜਾਂਦੀ ਏ।
ਹਾਂ ਬਈ ਬਰਫ਼ ਬੋਤ ਖਾਂਦੇ, ਮੇਰੇ ਬੱਚੇ ਤੇ ਰੁੱਖੀ ਬਰਫ਼ਾਂ ਖਾਂਦੇ ਰਹਿੰਦੇ ਨੇ।
ਹਾਂ ਅਸੀਂ ਵੀ ਮੈਂ ਹੁਨ ਅਪਨੇ ਨਾ ਅਸੀਂ ਗਏ ਹੋਏ ਸੀ ਅਸੀਂ ਅਪਨੇ ਪੇਕੇ ਕੇ ਗਏ ਦੇ ਸੀ ਤੇ ਓਥੇ ਮੇਰਾ ਓ ਹੈਗਾ, ਓ ਹੈਗਾ ਓ ਕਹਿੰਦਾ ਕਿ ਓ ਮਤਲਬ ਮੇਰੀ ਮੰਮੀ ਨੂੰ ਕਹਿੰਦਾ ਦਾਦੀ ਚੀਨੀ ਦੇ ਦੋ ਚੀਨੀ।
ਅੱਛਾ ਅੱਛ।
ਸਾਰਾ ਦਿਨ ਬਸ ਐਵੇਂ ਈ ਬੋਲਦਾ ਰਹਿੰਦਾ ਹੈ, ਦਾਦੀ ਚੀਨੀ ਦੇ ਦੋ ਦਾਦੀ ਚੀਨੀ ਦੇ ਦੋ।
'ਅੱਛਾ ਹਾਂ ਫਿਰ ਬੱਚਿਆਂ ਨੇ ਤੇ ਰੌਲਾ ਪਾਉਣਾ ਹੀ ਹੁੰਦਾ ਹੈ
ਹਾਂ ਬਸ ਉੱਥੇ ਵੀ ਖੱਪ ਪਾਈ ਹੋਈ ਸੀ ਅਸੀਂ ਵੀ ਹੁਣੇ ਵਾਪਿਸ ਆਏ ਸੀ। ਉਦੋਂ ਵੀ ਮੈਂ ਉੱਥੇ ਵੀ ਇਹੀ ਸਭ ਨੂੰ ਕਹਿ ਕੇ ਆਈ ਆ ਕਿ ਇਹ ਮਤੜਬ ਛੋਟਾ ਜਿਹਾ ਬੱਚਾ ਏ। ਹੁਣ ਈ ਪਲੜਨਾ ਐਨੇ, ਐਨੂੰ ਕੁਛ ਅੱਛਾ ਪ੍ਰੋਟੀਨ, ਵਿਟਾਮਿਨ ਮਿਨਰਲ ਵਾਲਾ ਖਾਣਾ ਖੁਣਾ ਖਿਲਾਓ।
ਅੱਛਾ ਹਾਂ ਉਹ ਤਾਂ ਹੈ ਹੀ ਹੈ, ਤੇ ਤੁਸੀਂ ਕਿੱਥੇ ਘੁੰਮਣ ਨੀ ਗਏ ਐਦਕੀ?
ਨਹੀਂ ਬਸ ਕੇਹਾ ਤੇ ਸੀ, ਬਸ ਉੱਥੇ ਚੱਕਰ ਲਾਏ ਸੀ ਪੰਜਾਬ ਗਏ ਸੀ ਉੱਥੇ ਚੱਕਰ ਲਾਏ ਸੀ।
ਅੱਛਾ ਅੱਛਾ। ਠੀਕ ਹੈ ਜੀ ਵਧੀਆ ਹੈ। ਅਸੀਂ ਜੈਪੁਰ ਗਏ ਸੀ।
ਅੱਛਾ ਜੈਪੁਰ ਹਵਾ ਮਹਿਲ ਵੇਖ ਕੇ ਆਏ ਓ।
ਹਾਂਜੀ ਹਵਾ ਮਹਿਲ ਅਜਮੇਰ ਗਏ ਸੀਗੇ। ਬਸ ਹਾਂ ਗਰਮੀ ਬਹੁਤ ਸੀ।
ਗਰਮੀ ਤਾਂ ਦੇਖੋ' ਹਰ ਪਾਸੇ ਹੀ ਹੈਗੀ ਗਰਮੀ ਦਾ ਹਾਂ ਜੈਪੁਰ ਤੇ ਫਿਰ ਹੈ ਹੀ ਜ਼ਿਆਦਾ, ਤੁਸੀਂ ਗਰਮੀ ਸੀ ਫਿਰ ਹਿਲ ਸਟੇਸ਼ਨ ਜਾਣਾ ਸੀ।
ਹਾਂ ਅਸੀਂ ਜਾਵਾਂਗੇ ਹੁਣ ਪਲੈਨ ਬਣਾਵਾਂਗੇ ਹਿਲ ਸਟੇਸ਼ਨ ਦਾ ਵੀ ਬਣ ਦਾ ਹੀ ਪਿਆ ਹੈ।
ਹਾਂ ਬਸ ਬਣਾਓ ਬਣਾਓ ਵਧੀਆ ਜ
ਤੁਸੀਂ ਵੀ ਚੱਲਣਾ ਸਾਡੇ ਨਾਲ
ਹਾਂ ਹਾਂ ਜ਼ਰੂਰ ਚੱਲਾਂਗੀ ਹਿਲ ਸਟੇਸ਼ਨ ਤੇ ਜਾਓਗੇ ਤਾਂ ਜ਼ਰੂਰ ਚੱਲਾਂਗੀ।
ਹਾਂਜੀ ਦੱਸੋ ਕਿੱਥੇ ਜਾਣਾ ਏ ਫਿਰ, ਬਨਾਉਂਦੇ ਹਾਂ ਉੱਥੇ ਦਾ ਹੀ ਪਲੈਨ।
ਹਾਂ ਦੇਖ ਲੋਂ ਤੁਹਾਨੂੰ ਜਿੱਥੇ ਮਨ ਕਰੇ।
ਲੇਹ ਲਦਾਖ ਦਾ ਬਣਾ ਲਈ ਏ।
ਲੇਹ ਲਦਾਖ ਹਾਂ ਲੇਹ ਲਦਾਖ ਬੜਾ ਅੱਛਾ ਵੀ ਲੱਗਦਾ ਹੈ ਜਾਣਾ।
ਹਮ ਗਏ ਹੋਏ ਹੋ ਤੁਸੀਂ ਪਹਿਲੇ।
ਹਾਂ ਮੈਂ ਗਈ ਦੀ ਹਾਂ।
ਅੱਛਾ ਤੁਹਾਡੀ ਆਵਾਜ਼
ਨਹੀਂ ਨਹੀਂ ਗਈ ਦੀ ਆ ਮਤਲਬ ਬਹੁਤ ਛੋਟੀ ਸੀ ਤਾਂ ਗਈ ਸੀ।
ਅੱਛਾ ਅੱਛਾ ਹਾਂ ਛੋਟੇ ਹੁੰਦੇ, ਹਾਂ ਤੁਸੀਂ ਹੱਸ ਪਾਏ ਨਾ ਇੱਕੋ ਦਮ ਮੈਂ ਕਿਹਾ ਸ਼ਾਇਦ ਨਹੀਂ ਗਏ।
ਹਾਂ, ਮੈਂ ਕਿਆ ਚੱਲ ਬੋਲਦੇ ਹੋਏ ਕੀ ਦੱਸਾਂ, ਬੜੀ ਛੋਟੀ ਜੀ ਸੀ ਤਾਂ ਗਈ ਸੀ। ਤਾਂ ਹੁਣ ਅਈਔ
ਓਈ ਹਾਂ ਹੁਣ ਤੇ ਸਭ ਕੁਛ ਸਟ੍ਰਕਚਰ ਵਗੈਰਾ ਸਭ ਬਦਲ ਗਿਐ ਓਥੇ।
ਹਾਂ, ਬਸ ਓਹੀ ਨਾ, ਕੋਈ ਨੀ ਤੁਸੀਂ ਬਣਾਓ ਪਲੈਨ ਲੇਹ ਲਦਾਖ ਚੱਲਣੇ ਆਂ।
ਹਾਂ, ਠੀਕ ਹੈ ਜੀ ਬਣਾਣੇ ਆਂ।
ਹਾਂਜੀ, ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਐ ਕੋਲ ਐਵੇ ਨੀ ਲੱਗੀ ਸਾਡੀ।